ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ
ਹੋਰ ਕੀ ਹਾਲ ਚਾਲ
ਹਾਂਜੀ ਠੀਕ ਹੈ।
ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਜਿਹੜਾ ਜੋਰ ਕੇ ਬੋਲੋ ਆਵਾਜ਼ ਬਹੁਤ ਘੱਟ ਆ ਰਹੀ ਹੈ।
ਅੱਛਾ। ਹਾਂ ਮੈਂ ਹਾਂ ਹਾਂ ਹੋਰ ਅੱਜ ਤੁਸੀਂ ਕਿਸ ਤਰ੍ਹਾਂ ਯਾਦ ਕੀਤਾ।
ਬਸ ਐਸੇ ਹੀ ਬੈਠੇ ਸੀ ਵੇਲੇ ਐਸੇ ਰਹੇ ਦਾ ਕੰਮ ਕਰ ਕਰਕੇ ਅੱਜ ਕੰਮ ਵਾਲੀਨੀ ਸੀ ਆਈ। ਤੇ ਕੰਮ ਕਰਕੇ ਅੱਜ ਮੱਤ ਮਾਰੀ ਗਈ ਹੁਣ ਵਿਹਲੀ ਹੋਈ ਆ। ਤੇ ਮੈਂ ਕਿਹਾ ਚੱਲੋ ਤਾਨੂੰ ਫੋਨ ਵੀ ਲਾ ਕੇ ਆ ਕੇ ਚੱਲ ਪੁੱਛ ਲਈਏ।
ਅੱਛਾ ਅੱਛਾ ਬਸ ਕੰਮ ਵਾਲੀਆਂ ਤਾਂ ਬੁਰੇ ਹੀ ਹਾਲ ਨੇ।
ਹਾਂਜੀ ਹਾਂਜੀ।
ਹਾਂ ਇੰਜੇ ਕਰਦੀਆਂ ਨੇ।
ਹਾਂਜੀ ਛੁੱਟੀਆਂ ਬੜੀਆਂ ਕਰਦੀਆਂ ਨੇ। ਤੇ ਜਦੋਂ ਨਹੀਂ ਨਾ ਆਣਾ ਹੁੰਦਾ ਤੇ ਬੰਦਾ ਫੋਨ ਹੀ ਕਰ ਲੈਂਦਾ ਫੋਨ ਨੀ ਕਰਦੀਆਂ ਉਹ ਫਿਰ। ਕੰਮ ਇਕੱਠਾ ਹੋ ਜਾਂਦਾ ਹੈ ਉਹ ਬੜਾ ਔਖਾ ਲੱਗਦਾ ਹੈ ਹੁਣ ਤੁਸੀਂ ਮੰਨੋਗੇ ਨਹੀਂ ਆ ਸਵੇਰ ਦੀ ਮੱਤ ਮਾਰੀ ਸੀ ਇਹ। ਸਵੇਰੇ ਅੱਜ ਗੁਰਦੁਆਰੇ ਵੀ ਗਏ ਉੱਥੋਂ ਆਏ ਉਹਦੇ ਘਰ ਭਾਂਡਿਆਂ ਦਾ ਢੇਰ ਸੀ ਸਫਾਈਆਂ ਕਰਨੀਆਂ ਸੀ। ਉਹ ਬਸ ਸਾਰੀ ਦਿਆੜੀ ਇੰਜ ਨਿਕਲ ਗਈ ਹੁਣ ਬੱਚਿਆਂ ਦਾ ਕੰਮ ਹੀ ਕਰਨਾ ਸੀ।
ਹਾਂ ਉਹ ਮੇਰੀ ਵੀ ਕੰਮ ਵਾਲੀ ਹੋ ਹਾਂ ਸਹੀ ਗੱਲ
ਇੱਕ ਪਹਿਲਾ ਜਮਾਨਾ ਹੋਇਆ ਕਰਦਾ ਸੀ ਸਾਰਾ ਕੰਮ ਜਨਾਨੀਆਂ ਆਪੇ ਕਰ ਲੈਂਦੀਆਂ ਸੀ। ਤੁਸੀਂ ਮੰਨੋਗੇ ਤੁਹਾਨੂੰ ਤਾਂ ਪਤਾ ਹੀ ਹੋਣਾ ਹੈ ਇਨੇ ਇਨੇ ਵੱਡੇ ਟੱਬਰ ਹੁੰਦੇ ਸੀ ਟੱਬਰਾਂ ਦੇ ਹੁੰਦੇ ਚਾਰ ਚਾਰ ਪਰਿਵਾਰ ਚ ਚਾਰ ਚਾਰ ਬੰਦੇ ਨੇ ਮੀਆਂ ਬੀਬੀ ਨੇ ਦੋ ਬੱਚੇ ਨੇ ਬਸ ਤੇ ਤਾਂ ਵੀ ਆਪਣਾ ਕੰਮ ਆਪੇ ਨੀ ਹੁੰਦਾ ਤੇ ਤੁਸੀਂ ਆਪੇ ਹਿਸਾਬ ਲਾਓ ਪਹਿਲੇ ਜਾਣੇ ਕਿਵੇਂ ਕਰਦੀਆਂ ਸੀਂ? ਟੱਬਰਾਂ ਤੇ ਟੱਬਰਾਂ ਕੰਮ ਕਰਦੀਆਂ ਅ ਸੀ।
ਬੱਚੇ ਵੀ ਕਿੰਨੇ ਕਿੰਨੇ ਹੁੰਦੇ
ਹਾਂਜੀ
ਤਾਂ ਵੀ ਸਾਰਾ ਕੰਮ ਆਪੇ ਕਰਦੀਆਂ ਸੀ ਹਾਂ
ਸਹੀ ਕਹਿ ਰਹੇ ਹੋ। ਹੋਰ ਵੈਸੇ ਜਵਾਨ ਟਾਈਮ ਹੀ ਬੜਾ ਵਧੀਆ ਸੀ ਸਾਰੀਆਂ ਰਲਮਿਲ ਕਰ ਲੈਂਦੀਆਂ ਸੀ ਇਕੱਠੀਆਂ ਹੋ ਕੇ
ਘਰ ਲੈਂਦੀਆਂ ਸੀਂ
ਹਾਂ ਵੇਖੋ ਆਪਣੇ ਆਪ ਹੀ ਸਾਰਾ ਕੰਮ ਕੱਪੜੇ ਕੱਪੜੇ ਵੀ ਧੋਣੇ ਸਾਰੇ ਕੰਮ ਹੱਥ ਨਾਲ ਕਰਨੇ ਭਾਂਡੇ ਵੀ ਮਾਂਜਨੇ ਫਿਰ ਉਸ ਟੈਮ ਸੁਆ ਨਾਲ ਭਾਂਡੇ ਮਾਂਜਦੀ ਹੁੰਦੀਆਂ ਸੀ ਉਹ ਤਾਂ ਸਰਫ ਆ ਗਏ ਨੇ
ਸਰ ਹਾਂ ਸਹੀ ਗੱਲ ਏ
ਆ ਗਏ ਨੇ ਉਹ ਆ ਗਏ ਨੇ ਜਿਹੜੇ ਕੀ ਕਹਿੰਦੇ ਨੇ ਲੀਕੁਡ ਆ ਗਏ ਨੇ ਤੇ ਕੋਈ ਪਹਿਲਾ ਜਮਾਨਾ ਸੀ ਘੰਟਾ ਸੁਆ ਨਾਲ ਭਾਂਡੇ ਮਾਂਜਦੀਆਂ ਹੁੰਦੀਆਂ ਸੀ ਸਦ ਤੁਹਨੂੰ ਪਤਾ ਹੀ ਹੋਣਾ ਰਾਖ ਜਿਹੜੀ ਮਿਲਦੀ ਹੁੰਦੀ ਸੀ। ਜੋ ਘੰਟਾ ਸਿਰ ਸ ਲੱਗੀਆਂ ਰਹਿੰਦੀਆਂ ਸੀ ਪਹਿਲੇ ਭਾਂਡੇ ਮਾਂਜ ਫੇਿਰ ਉਹਨਾਂ ਨੂੰ ਧੋ ਕਦੀ ਪੂੰਜ ਕੱਪੜੇ ਨਾਲ ਬੜੇ ਰੌਲੇ ਕਰਦੀਆਂ ਸੀ ਫਿਰ ਬੱਚਿਆਂ ਦੇ ਕੱਪੜੇ ਸੀ
ਹਾਂ ਉਹ ਕੋਲਿਆਂ ਦੀ ਕੇਰੀ ਹੁੰਦੀ ਸੀ ਕੇਰੀ ਉਹਦੇ ਗੋਲੇ ਬਣਾਦੀਆਂ ਹੁੰਦੀਆਂ ਸੀ। ਤੇ ਉਹਦੇ ਨਾਲ ਅੰਗੀਠੀ ਪਖਾਦੀਆਂ ਸੀ ਉਹ ਫੇਿਰ ਘਰ ਹੀ ਸਵਾਹ ਕੱਟ ਇਕੱਠੀ ਹੋ ਜਾਂਦੀ ਸੀ ਉਹ ਸੁਵਾਹ ਬੜੀ ਵਧੀਆ ਹੁੰਦੀ ਸੀ ਉਹਦੇ ਨਾਲ ਬੜੇ ਵਧੀਆ ਭਾਂਡੇ ਮੰਜਦੇ ਸੀ ਕੀ ਕਰਦੀਆਂ ਸੀ ਪਹਿਲੇ ਉਹਨੂੰ ਫੇਹਦੀਆਂ ਸੀ ਫਿਰ ਛਾਨਦੀਆਂ ਸੀ ਛਾਨਣੀ ਨਾਲ ਬਈ ਉਹ ਮਲੈਮ ਹੋਜੇ ਵਿੱਚ ਖਿੰਗਰ ਨਾ ਆਣ ਤੇ ਛਾਨ ਕੇ ਫੇਰ ਉਹਦੇ ਨਾਲ। ਭਾਂਡੇ ਮਾਂਜਦੀਆਂ ਸੀ।
ਹਾਂਜੀ ਫੇਰ ਭਾਂਡੇ ਸੁੱਚੇ ਹੁੰਦੇ ਸੀ ਸੁੱਚੇ ਭਾਂਡੇ ਮਾਂਜਕੇ ਸੁੱਕੇ ਮਾਂਜਨੇ ਹੁਣ ਕੱਪੜੇ ਨਾਲ ਪੂੰਝਣਾ।
ਕੱਪੜੇ ਨਾਲ ਪੂੰਜ ਲੈਣੇ ਅਤੇ ਬੜੇ ਲਿਸ਼ਕਦੇ ਸੀ ਭਾਂਡੇ ਬੜੇ ਵਧੀਆ ਕੋਈ ਜੂਠ ਦਾ। ਕੰਮ ਨਹੀਂ ਸੀ ਉਹਦੇ ਉੱਤੇ।
ਸਹੀ ਕਹਿ ਰਹੇ ਹੋ ਉਹ ਟੈਮ ਬੜਾ ਵਧੀਆ ਸੀ ਫੇਰ ਉਹਨਾਂ ਨੇ ਜਿਹੜੇ। ਕੱਪੜੇ ਪਾਟੇ ਪੁੂਟੇ ਨੇ ਉਹਨਾਂ ਨੂੰ ਸੀਣਾ ਮਾਰਨੀਆਂ ਨੇ ਵਿਹਲੀਆਂ ਹੁੰਦੀਆਂ ਹੀ ਨਹੀਂ ਸੀ ਜਰਾ ਵੀ ਉਹ। ਜਰਾ ਨੀ ਸ ਵੇਲੀਆਂ ਹੁੰਦੀਆਂ ਅੱਜ ਕੱਲ੍ਹ ਕੀ ਹੋ ਗਿਆ ਮੋਬਾਇਲਾਂ ਦੇ ਪੰਗੇ ਪੈ ਗਏ ਨੇ ਵਲੀ ਆ ਲਾਤੀਆਂ ਨੇ ਆਪਣਾ ਕੰਮ ਕਰੋ ਅਸੀਂ ਮੋਬਾਈਲ ਰੱਖੀਏ ਬਸ ਅੱਜ ਕੱਲ ਕੰਮ ਕਰਨਾ ਹੀ ਨੀ ਜਾਂਦੀਆਂ ਨਾ
ਅਛਾ ਕਰਨਾ ਹੀ ਨਹੀਂ ਚਾਦੀਆਂ ਹਨ ਨਾ ਕੰਮਾਂ ਵਾਲੀਆਂ ਲੱਗ ਗਈਆਂ ਨੇ ਆਹ
ਹੋਰ ਕੀ ਹੁਣ ਕੰਮਾਂ ਜਿਹੜੀਆਂ ਘਰ ਦੀਆਂ ਮਾਲਕਣ ਨੇ ਹੈਗੀਆਂ ਨੇ ਉਹ ਤਕੜੀਆਂ ਹੋਈਆਂ ਦੀ ਨੇ ਬਹਿ ਬਹਿ ਕੇ ਕੰਮਾ ਦੀਆ ਸਲਿਮਟਰਿਮਂ ਹੈਗੀਆਂ ਨੇ ਆਪ ਕੰਮ ਕਰੋ ਸ਼ਰੀਰ ਹਲਕਾ ਹੋਵੇ।
ਹਾਂ ਸਾਡੀ ਵੀ ਸਵੇਰੇ ਕੰਮ ਵਾਲੀ ਅਸੀਂ ਗੁਰਦੁਆਰੇ ਚਲੇ ਗਏ। ਤੇ ਉਹ ਹੋਰ ਸਭ ਦਾ ਕਰਕੇ ਚਲੀ ਗਈ ਤੇ ਮੇਰਾ ਰਹਿ ਗਿਆ ਵਿਚ ਹੀ। ਮੇਰਾ ਬਾਹਰ ਬਾਹਰੋਂ ਬਰਾਂਡਾ ਕਰ ਗਈ ਥੋੜ੍ਹਾ ਜਿਹਾ ਅਤੇ ਕਮਰੇ। ਹਾਂ ਅੱਛਾ।
ਸਾਡਾ ਵੀ ਮੈਂ ਤਾਲਾ ਮਾਰ ਗਈ ਸੀ ਨਾ ਮੈਂ ਵੀ ਤੇ ਸਾਡਾ ਵੀ ਛੱਡ ਗਈ। ਬਰਾਂਡਾ ਬਰਾਂਡਾ ਕਰ ਗਈ ਬਾਹਰੋਂ ਤੇ ਅੰਦਰੋਂ ਕੋਈ ਨਾ ਕਰਕੇ ਗਈ। ਕਹਿੰਦੇ ਤੁਸੀਂ ਘਰ ਸ਼ਾਮੀ ਆਈ ਦੁਬਾਰਾ ਭਾਂਡੇ ਮਾਂਜਣ ਮੈਂ ਕਿਹਾ ਕਮਰਾ ਕਰਦੇ। ਤੇ ਨੀ ਸੁ ਕੀਤਾ ਤੇ ਕਹਿੰਦੀ ਐ ਵੀ ਨਾ ਮੁਝੇ ਸਾਰਾ ਕਰਨਾ ਪੜੇਗਾ। ਸਾਰਾ ਪੋਚਾ ਲਗਾਉਣਾ ਪੜੇਗਾ ਮੈਂ ਕਿਹਾ ਝਾੜੂ ਤੇ ਮਾਰ ਜਾ ਗੰਦਾ ਪਿਆ ਦਾ ਬੜਾ ਔਖਾ ਮੈਂ ਝਾੜੂ। ਹੁਣ ਆਇਆ ਕਹਿ ਕੇ। ਬੜੀਆਂ ਬੜੀਆਂ ਫਿਟੀਆਂ ਦੀਆਂ ਨੇ ਇੱਕ ਤੇ ਫਿਟੀਆਂ ਦੀਆਂ ਵੱਖਰੀਆਂ। ਇਹਨਾਂ ਦੇ ਰੇਟ ਬੜੇ ਉੱਚੇ ਹੋਏ ਦੇ ਨੇ ਤੇ ਅਸੀਂ ਤਾਂ ਹਟਾ ਦੇਈਏ ਇਹਨੂੰ ਅੱਜ ਅਸੀਂ ਤਾਂ। ਦੁਖੀ ਆ ਇਹਦੇ ਕੋਲੋਂ ਜਿਹੜੀਆਂ ਹੋਰ ਜਿਹੜੀਆਂ ਨੇ ਨਾ ਇਹਨਾਂ ਦੇ ਰੇਟ ਬੜੇ ਜ਼ਿਆਦਾ ਨੇ। ਮੂੰਹ ਬੜੇ ਪਾਟੇ ਦੇ ਨੇ ਇਹਨਾਂ ਦੇ।
ਹਾਂ। ਇਹ ਵੀ ਕਹਿੰਦੀ ਰਹਿੰਦੀ ਹੈ ਆਪ ਇਹ। ਵੀ ਹੁਣ ਵਾਲੀ ਕਹਿੰਦੀਆਂ ਨੇ ਪੈਸੇ ਵਧਾਓ, ਪੈਸੇ ਵਧਾਓ ਕੰਮ ਉਹਨਾਂ ਹੀ ਹੈ। ਪੈਸੇ ਵਧਾ ਦਿਉ ਇਹਨਾਂ ਦੇ।
ਇਹਨਾਂ ਨੂੰ ਕੋਈ ਕਵੇ ਨਾ ਕੋਈ ਸਮਝਾਵੇ ਕਿ ਬੰਦੇ ਥੋੜ੍ਹੀ ਵੱਧ ਗਏ ਨੇ ਬੰਦੇ। ਬੰਦੇ ਤੇ ਉਨੇ ਦੇ ਉਨੇ ਨੇ ਜਾਂ ਘਰ ਵੱਡਾ ਹੋ ਗਿਆ ਜਾਂ ਜਗ੍ਹਾ ਵੱਡੀ ਹੋ ਗਈ ਹੈ। ਜੇ ਅਸੀਂ ਭਾਂਡੇ ਨਵੇਂ ਲੈ ਕੇ ਆ ਗਏ ਹਾਂ। ਉਹ ਢੇਰ ਲਾ ਕੇ ਰੱਖ ਤਾ ਉਹ ਮਾਂਜ। ਭਾਂਡੇ ਵੀ ਓਨੇ ਨੇ, ਬੰਦੇ ਵੀ ਓਨੇ ਨੇ ਪੈਸੇ ਕਿਉਂ ਵਧਾਈਏ।
ਹਾਂ।
ਕੁੰਝੇ ਹੀ ਜਰਾ ਪਾੜ ਕੇ ਲੀਰਾਂ ਹੋਈਆਂ ਦੀਆਂ ਨੇ।
ਹਾਂ।
ਜ਼ਿਆਦਾ ਹੀ ਉਹ ਪਟਾਕਣ ਲੱਗ ਗਈਆਂ ਨੇ।
ਚਲੋ। ਕੀ ਕਰ ਸਕਦਾ ਹੈ। ਇਹਨਾਂ ਦਾ ਰਾਜ ਹੈ ਕੰਮ ਵਾਲੀਆਂ ਦਾ।
ਹਾਂਜੀ ਹਾਂਜੀ।
ਇਹਨਾਂ ਨੂੰ ਕੁੱਛ ਕਵੋ ਤੇ ਫੇਰ ਛੋੜ ਕੇ ਹਾਂ। ਫੇਰ ਚੱਲੀਆਂ ਜਾਣਗੀਆਂ ਛੋੜ ਛਾੜ ਕੇ ਫੇਰ ਹੋਰ ਕਿੱਥੋਂ ਲੱਭੇ ਬੰਦਾ ਫਿਰ।
ਹਾਂਜੀ, ਉਹ ਕੋਈ ਹੋਰ ਵੇਖਣਗੀਆਂ ਜਿਹੜੀ ਜ਼ਿਆਦਾ ਪੈਸੇ ਦੇਵੇ। ਤੇ ਉੱਥੇ ਚੱਲੇ ਅੱਜ ਉਹ ਕੰਮ ਕਰ ਲੈਣਗੀਆਂ ਜੋ ਉਹ ਆਨਾ ਕਾਨੀ ਕਰੇਗੀ। ਪੈਸੇ ਵਧਾਉਣ ਹੁਨ ਛੱਡ ਜਾਣਗੀਆਂ ਕਿਤੇ ਉਹ ਲੱਗ ਜਾਣਗੀਆਂ।
ਹਾਂ ਇਹਨਾਂ ਨੂੰ ਕੀ ਹੈ, ਇਹਨਾਂ ਨੂੰ ਕੰਮ ਦੀ ਕਮੀ ਥੋੜ੍ਹੀ ਏ। ਹਾਂ ਇਹਨਾਂ ਨੂੰ ਕੰਮ ਦੀ ਕਮੀ ਥੋੜ੍ਹੀ ਹੈ। ਸਾਡੇ ਸਾਡੇ ਕੋਲ ਨਹੀਂ ਤੇ ਹੋਰ ਕਿੱਧਰੇ ਲੱਗ ਜਾਣਗੀਆਂ। ਪਰੇਸ਼ਾਨੀ ਤੇ ਸਾਨੂੰ ਏ, ਅਸੀਂ ਕਿੱਥੋਂ ਲੱਭੀਏ?
ਹਾਂਜੀ, ਇਹਨਾਂ ਨੂੰ ਕਮੀ ਥੋੜੀ ਸਹੀ ਗੱਲ ਏ। ਅਸੀਂ ਅਸੀਂ ਲੋਕ ਸੁਣਨੇ ਵੀ ਹਾਂ ਰੋਅਬ। ਸਾਨੂੰ ਲੋੜ ਏ ਇਹਨਾਂ ਦੀ ਉਹ ਆਪਣੀ ਅਕੜ ਵਿਖਾਦੀਆਂ ਨੇ। ਅਸੀਂ ਹੁਣ ਸੁਣ ਲੈਂਦੇ ਹਾਂ ਚਲੋ ਬਈ। ਛੜ ਕੇ ਚਲੀ ਗਈ ਤੇ ਕੀ ਕਰਾਂ। ਹੋਰ ਕਿੱਥੋਂ ਲੱਭਾਂਗੇ।
ਹਮ
ਅਸੀਂ ਸੋਚਦੇ ਹਾਂ ਸਾਨੂੰ ਪਰੇਸ਼ਾਨੀ ਪੈ ਜਾਏਗੀ ਹੋਰ ਲੱਭਣੀ ਪੈਣੀ ਹੈ ਅਸੀਂ ਕਹਿੰਦੇ ਚੱਲ ਕਰਦੀ ਰਹਿ ਕੰਮ। ਵਿੱਚ ਪਾ ਕੇ ਮਿੱਠਾ ਕੰਮ ਠੰਡਾ ਕਰ ਦੇਈਦਾ ਸ਼ਾਂਤ ਕਰਦੇਈ ਦਾ ਕੰਮ।
ਹਾਂ, ਹਾਂ, ਬਸ। ਹੋਰ ਕੀ ਕਰਦੇ ਪਏ ਸੀ ਸਾਰਾ ਦਿਨ ਅੱਜ ਕੰਮ ਕੀਤਾ ਬੜਾ ਘਰ ਦਾ।
ਹਾਂਜੀ, ਅੱਜ ਬਹੁਤ ਕੰਮ ਸੀ। ਉਹੀ ਗੱਲ ਆ ਗਈ ਨਾ ਆਦਤ ਪੈ ਗਈ ਕੰਮਾਂ ਵਾਲੀਆਂ ਦੀ ਜਦੋਂ ਜਿਸ ਦਿਨ ਨਾ ਨਾ ਆਉਣ। ਉਦੋਂ ਕੰਮ ਕਰਨਾ ਬੜਾ ਹੀ ਔਖਾ ਲੱਗਦਾ ਹੈ। ਇੱਕ ਦਿਨ ਦੀ ਛੁੱਟੀ। ਛੁੱਟੀ ਕਰ ਦੇਣ ਨਾ ਉਹ ਤੇ ਫੇਰ ਆਦਤ ਨਹੀਂ ਨਾ ਰਹੀ ਸਾਨੂੰ ਕੰਮ ਕਰਨ ਦੀ ਅਸੀਂ ਉਤਲੇ ਕੰਮ ਕਰਨੇ ਆਂ ਬਸ। ਸਾਰਾ ਕੰਮ ਤੇ ਉਹੀ ਕਰਦੀਆਂ ਨੇ ਇੱਕ ਰੋਟੀ ਪਾਣੀ ਅਸੀਂ ਬਣਾਉਦੇ ਹਾਂ। ਸਾਰਾ ਬਾਕੀ ਉਹਦੇ ਸਿਰ ਤੇ ਹੁੰਦਾ ਫੇਰ ਜਦੋਂ ਸਾਰਾ ਕਰਨਾ ਪੈਂਦਾ ਨਾ। ਉਦੋਂ ਅਸੀਂ ਥੱਕ ਕੇ ਚੂਰ ਹੋ ਜਾਂਦੇ ਹਾਂ। ਕਿ ਦਿਲ ਨਹੀਂ ਕਰਦਾ ਕਿ ਕੋਈ ਹੋਰ ਕੰਮ ਕਰ ਲਈਏ। ਬਸ ਹੁਣ ਬਹਿ ਜਾਈਏ ਰਾਤੀ ਕਹਿੰਦੇ ਹੁਣ ਬਸ ਬਿਸਤਰਾ ਮਿਲ ਜਾਏ ਤੇ ਹੁਣ ਅਸੀਂ ਸੌ ਜਾਈਏ ਬਸ।
ਸੋਂ ਜਾਈਏ ਆ ਸਹੀ ਗੱਲ ਹੈ।
ਬਸ ਦਿਨ ਐਵੇਂ ਨਿਕਲ ਗਿਆ।
ਹਾਂ।
ਸਾਡੇ ਤੇ ਫੇਰ ਸ਼ਹਿਰ ਚ ਕੰਮ ਵਾਲੀਆਂ ਇੰਨੀਆਂ ਮਹਿੰਗੀਆਂ ਨੀ ਹੈਗੀਆਂ। ਬਾਕੀ ਹੋਰਾਂ ਸ਼ਹਿਰ ਚ ਕੰਮਾਂ ਦੇ ਬੜੇ ਰੇਟ ਹੈਗੇ ਜੇ
ਬੜੇ ਰੇਟ ਨੇ ਸਹੀ ਗੱਲ ਹੈ।
ਹੋਰ ਪਾਸੇ ਦੇ ਕੰਮਾਂ ਲਈਆਂ ਬੜੇ ਪੈਸੇ ਮੰਗਦੀਆਂ ਜੇ
ਹੂੰ।
ਹਾਂਜੀ ਤੁਹਾਡੀ ਆਵਾਜ਼ ਨੀ ਆ ਰ
ਹਾਂਜੀ-ਹਾਂਜੀ ਹਾਂ ਚਲੋ ਚਲੋ ਠੀਕ ਹੈ ਫਿਰ ਕਰਦੇ ਹਾਂ ਅਸੀਂ ਹੈਨਾ। ਹਾਂਜੀ ਅੱਛਾ ਜੀ। ਸਤਿ ਸ਼੍ਰੀ ਅਕਾਲ ਜੀ।